ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਹਾਂਜੀ ਹੋਰ ਠੀਕ ਹੋ? ਵਧੀਆ ਜੀ, ਵਧੀਆ ਤੁਸੀਂ ਦੱਸੋ
ਸਭ ਠੀਕ ਹੈ।
ਹਾਂਜੀ, ਬਸ ਜੀ ਬਸ ਬੈਠੇ ਆਂ ਜੀ ਦੇਖਲੋ ਹਰ ਕੋਈ, ਹਾਂਜੀ
ਹਾਂਜੀ-ਹਾਂਜੀ ਦੱਸੋ
ਬਈ ਖਾਲੀ, ਜਿਵੇਂ ਕੋਈ ਉੱਠਦਾ ਆ, ਕੋਈ ਨਾਸ਼ਤਾ, ਨਾਸ਼ਤਾ ਕਰਨ ਦਾ ਟਾਈਮ ਹੁੰਦਾ, ਖਾਲੀ ਪੇਟ ਹੁੰਦਾ ਆ, ਸਵੇਰੇ -ਸਵੇਰੇ ਉਹੀ ਜੀ, ਕੋਈ ਭਟੂਰੇ ਛੋਲੇ ਖਾ ਲੈਂਦਾ ਆ। ਲਾਸਟ ਦੇ ਵਿੱਚ, ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਫਿਰ, ਮ? ਮਤਲਬ ਕੀ, ਅੰਦਰ ਕਿੰਨਾ ਨੁਕਸਾਨ ਆ, ਸਵੇਰੇ -ਸਵੇਰੇ ਖਾਲੀ ਪੇਟ
ਬਹੁਤ ਗ਼ਲਤ ਹੈ, ਖਾਲੀ ਪੇਟ ਤੇ ਭਠੂਰੇ, ਬਿਠਾਰੇ ਖਾਣੇ ਚਾਹੀਦੇ ਨੀ, ਨੁਕਸਾਨ ਹੀ ਦਿੰਦੇ ਨੇ ਕਿ ਵੈਸੇ ਵੀ ਆਪਣਾ ਘਰ ਦਾ ਬਣਾ ਕੇ ਖਾਓ, ਵਧੀਆ ਆਪਣੇ ਸਾਹਮਣੇ ਅੱਖਾਂ ਦੇ ਬਣਾਓ, ਆਪ ਨੂੰ
ਹਾਂਜੀ ਬਸ ਫਾਸਟ ਫੂਡ ਵਿੱਚ ਜਿਵੇਂ ਕਿ ਰਿਫਾਇਂਡ ਓਇਲ ਹੋ ਗਿਆ, ਐਕਸਟਾ ਨਮਕ, ਸ਼ੂਗਰ ਕੁਛ ਪਲ ਦਾ ਸਵਾਦ ਹੀ ਦਿੰਦੇ ਆ ਬਸ ਉਹ ਸਰੀਰ ਨੂੰ ਸੁਸਤ ਸੁਸਤੀ ਬਣਾ ਦਿੰਦੇ ਆ
ਹਮ-ਹਮ
ਹਾਂਜੀ ਖ਼ਰਾਬ ਕਰ ਦਿੰਨੇ ਆ ਮਤਲਬ
ਹਾਂ ਵੈਸੇ ਤੇ ਬਾਹਰ ਇਹਦਾ ਕੀ ਭਰੋਸਾ ਹੈਗਾ ਕੀ ਵਰਤ ਰਹੇ ਨੇ, ਕੀ ਨਹੀਂ ਵਰਤ ਰਹੇ ਸਾਡੀ ਸਿਹਤ ਨਾਲ ਖਿਲਵਾੜ ਹੀ ਕਰਦੇ ਨੇ ਓ ਕੁਛ ਨੀ ਕਰਦੇ ਤੇ ਉਹਨਾਂ ਨੇ ਆਪ
ਜੀ ਹਾਂਜੀ ਉਹ ਤਾਂ ਹੈ
ਉਹਨਾਂ ਨੇ ਸਾਡੀ ਸਿਹਤ ਦਾ ਧਿਆਨ ਨਹੀਂ ਦੇਣਾ
ਹਾਂਜੀ
ਹੋਰ ਆਪਣਾ
ਬਸ ਜਿਵੇਂ ਫਾਸਟ ਫੂਡ ਤੁਸੀਂ ਵੇਖ ਅਸੀਂ ਤਾਂ ਹੀ ਚਝੁਦੇ ਹਾਂ ਜੀ ਟੈਮ ਬਾਹਰ ਆਉਦੇ ਹਾਂ ਤੇ ਘਰ ਰੋਟੀ ਖਾਣ ਤੋਂ ਜਿਵੇਂ ਕਿ ਤੁਸੀਂ ਦੂਰ ਕੰਮ ਕਰ ਰਹੇ ਹੋ ਫਿਰ ਘਰ ਰੋਟੀ ਖਾਣ ਨੀ ਆਉਂਦੇ ਫਿਰ ਅਸੀ ਓਹੀ ਖਾ ਲੈਂਦੇ ਹੋ ਬਹੁਤ ਨੁਕਸਾਨ ਆ
ਹਾਂ, ਵੈਸੇ ਨਹੀਂ ਖਾਣਾ ਚਾਹੀਦਾ ਵੈਸੇ ਫ ਇੱਕ ਤਾਂ ਸਾਡੀ ਸੋਚ ਹੈਗੀ ਹੈ, ਕੋਸ਼ਿਸ਼ ਰੱਖੋ ਘਰ ਹੀ ਬਣਵਾ ਕੇ ਆਪਣਾ ਲੈ ਜਾਓ ਜਿੱਥੇ ਜਾਣਾ ਕੁਛ ਕ ਬਣਾਵਾ ਕੇ ਲੈ ਜਾਓ
ਹਾਂਜੀ ਬਹੁਤ ਨੁਕਸਾਨ ਹੈ ਉਇਲੀ ਖਾਣ ਜਿਵੇਂ ਅੰਦਰ ਇਨਫੈਕਸ਼ਨ ਹੋ ਜਾਂਦੇ ਆ ਲੀਵਰ ਨੂੰ ਬਹੁਤ ਨੁਕਸਾਨ ਆ ਹਾਂਜੀ, ਜਿਵੇਂ ਕਿਤਾ ਵੀ ਯੂਜ ਕੀਤਾ ਹੋਇਆ ਰਿਫਾਇੰਡ, ਦੁਬਾਰਾ ਯੂਜ ਕਰ ਲੈਂਦੇ ਸਪਰਿੰਗ ਰੋਲ ਸਵੇਰ ਤੇ ਬਣਾਈ ਹੋਈ, ਰਾਤੀ ਦਿੰਦੇ ਆ ਤਲ ਕੇ
ਬਹੁਤ-ਬਹੁਤ ਨੰਦ ਨੂੰ
ਹਾਂਜੀ, ਉਹ ਤਾਂ ਹੈ ਬਹੁਤ ਮਤਲਬ ਨੁਕਸਾਨ ਹੈ ਹੁਣ ਤੁਸੀਂ ਬਾਹਰ ਵੇਖ ਲਓ ਵੀ ਜਗ੍ਹਾ-ਜਗ੍ਹਾ ਤੇ ਠੇਲੇ ਲੱਗੇ ਹੋਏ ਆ ਗਲੀ ਵਗੈਰਾ ਆ ਚ ਜਗਾ- ਜਗਾ ਤੇ ਲੱਗੇ ਹੋਏ ਹੈ ਹਾਂਜੀ ਜਿਵੇਂ ਘਰ ਦਾ ਖਾਣਾ ਖਾਓਗੇ ਤੁਸੀਂ ਘਰ ਦੀ ਰੋਟੀ ਹੋ ਤਾਂ ਚਲੋ ਥੋੜ੍ਹੀ ਸ ਜਿਵੇਂ ਊਰਜਾ ਵੀ ਦੇਣਗੇ ਜਿਵੇਂ ਉਹ ਚੀਜ਼ ਮਾਲ ਉਹਨਾਂ ਨੇ ਮਸਾਲੇ, ਹਲਦੀ, ਜੀਰਾ, ਨਮਕ ਇਮਿਊਨਿਟੀ ਵਧਾਉਂਦੇ ਨੇ ਨਾ ਕੇਵਲ ਪੇਟ ਨੀ ਭਰਦਾ ਸਰੀਰ ਅੰਗ ਠੀਕ ਕਰਦਾ ਆ ਪੂਜਨ
ਬਿਲਕੁਲ ਸਹੀ ਗੱਲ ਹੈ
ਹਾਂਜੀ, ਘਰ ਹੀ ਖਾਣਾ ਚਾਹੀਦਾ ਹੈ ਬਾਹਰ ਦਾ ਤਾਂ ਬਿਲਕੁਲ ਹੀ ਉਹ ਬਣਾ ਰਹੇ
ਹੋਰ ਜਿਹੜੇ ਆਪਣਾ ਲੱਗੇ ਹੋਏ ਹੈ। ਰੇਹੜੀਆਂ ਵਾਲੇ ਆ ਇਨਾਂ ਲੂਣ ਮਿਲਾ ਕੇ ਦਿੰਦੇ ਨੇ
ਹਾਂਜੀ ਉਹ ਤਾਂ ਹੈ।
ਬਸ ਪਤਾ ਨੀ ਕੀ-ਕੀ ਪਾਊਡਰ ਪਾਉਂਦੇ ਨੇ, ਮਸਾਲੇ ਪਾਉਂਦੇ ਨੇ
ਓਈਲ
ਤੇ ਸਿਹਤ ਖ਼ਰਾਬ ਹੀ ਹੁੰਦੀ ਹੈ
ਹਾਂਜੀ ਕਈ ਫਾਸਟ ਫੂਡ ਖਾਣ ਜਾਂਦੇ ਆ ਇਹਦੇ ਨਾਲ ਕਿਸੇ ਦੇ ਜੇਬ ਵੀ ਭਾਰੀ ਪੈ ਜਾਂਦੀ ਹੈ ਜਿਵੇਂ ਇੰਨਾ ਮਹਿੰਗਾ ਹੋ ਗਿਆ ਅੱਜ ਕੱਲ੍ਹ ਖਾਣ ਦਾ ਵੀ ਔਰ ਅਕਸਰ ਲੋਕ ਇਹਨੂੰ ਠੇਲੇ ਆ ਚਲਦੀ ਗੱਡੀ ਵਿੱਚ ਖਾ ਲੈਂਦੇ ਆ ਹਾਂਜੀ, ਬਹੁਤ ਮਤਲਬ ਨੁਕਸ ਜਾਂ ਘਰ ਦਾ ਖਾਓ, ਸੈਲਡ ਖਾਓ, ਵੈਜਿਸ ਖਾਓ
ਬਿਲਕੁਲ ਹਰੀ ਸਬਜ਼ੀਆਂ ਬਣਾਓ ਖਾਓ ਹਰੀ ਸਬਜ਼ੀ ਬਣਾਓ, ਘਰ ਦਾਲ ਵਗੈਰਾ
ਹਾਂਜੀ, ਘਰ ਦੀ ਰੋਟੀ ਤਾਂ ਸਭ ਨੂੰ ਮਤਲਬ ਕੀ ਵਧੀਆ, ਬੈਸਟ ਆ ਘਰ ਦਾ ਹੀ ਖਾਣਾ ਖਣਾ। ਚਾਹੀਦਾ ਹੈ। ਇਹ ਬਜਟ ਫਰੀ ਆ ਕੋਈ ਬਜਟ ਨਹੀਂ ਹੈ। ਤੁਸੀਂ ਵੇਖ ਸਕਦੇ ਹੋ, ਸਭ ਤੋਂ ਵੱਡੀ ਬਾਤ ਡਾਇਨਿੰਗ ਟੇਬਲ ਸੰਸਕ੍ਰਿਤੀ, ਜਿਵੇਂ ਕੀ ਅੱਜ ਡਾਇਨਿੰਗ ਟੇਬਲ ਤੇ ਖਾਂਦੇ ਏ।
ਹੂੰ ਹੂੰ
ਪਰਿਵਾਰ ਨਾਲ ਹੀ ਖਾਣੇ ਚਾਹੀਦੇ ਐ। ਜਿਵੇਂ ਕਿ ਘਰ ਦੀ ਰੋਟੀ
ਬਿਲਕੁਲ ਸਹੀ ਗੱਲ ਕਿਹ ਰਹਿ ਹੋ।
ਹਾਂਜੀ
ਹੋਰ ਕੁਛ
ਅੱਜ ਕੱਲ
ਚੌਮੀਨ ਵਗੈਰਾ ਕਿੰਨੇ ਨੁਕਸਾਨ ਦਿੰਦੇ ਨੇ, ਚੌਮੀਨ
ਹਾਂਜੀ। ਉਹ ਤਾਂ ਹੈ ਬਹੁਤ ਨੁਕਸਾਨ ਦਿੰਦੇ, ਇਸ ਤੋਂ ਵਧੀਆ ਬਾਹਰ ਉਹਦੀ ਚੌਮੀਨ ਮਿਲਦੀ ਆ ਆਟੇ ਦੀ, ਬਾਹਰ ਉਹਦੀ ਲਿਆ ਕੇ ਘਰ ਬਣਾ ਲੋ।
ਘਰ ਬਣਾ ਲੋ ਹਾਂ। ਰੇਹੜੀਆਂ ਵਾਲੇ ਤੇ ਬਸ ਵਿੱਚ ਉਹ ਜਿਹੜੀ ਪਾ ਦਿੰਦੇ ਨੇ, ਆਪਣਾ ਸੋਇਆ
ਹਾਂਜੀ। ਸੋਇਆ ਵਗੈਰਾ ਹਾਂਜੀ।
ਸਾਰਾ ਨੁਕਸਾਨ ਹੀ ਸਾਡੇ ਸਰੀਰ ਨੂੰ
ਹਾਂਜੀ
ਇੱਕ ਉਹ ਜਰਾ ਹੁੰਦਾ ਵਾ, ਅਜੀਨਾ ਮੋਟੋ ਜਿਹਾ ਪਾਵਾ ਦਿੰਦੇ ਨੇ
ਹਾਂਜੀ, ਉਹ ਤਾਂ ਹੈ। ਫਾਸਟ ਫੂਡ ਤਾਂ ਵੇਖ ਲੋਓ, ਸਾਡੀ ਜੀਭ- ਜੀਭ ਦੀ ਭੂਖ ਮਿਟਾ ਦਿੰਦੇ ਆ। ਜੀਭ ਦਾ ਸਵਾਦ ਹੈ। ਲੇਕਿਨ ਘਰ ਦੀ ਰੋਟੀ ਸਰੀਰ ਦੇਖੋਂ। ਮਿਟਾਉਂਦੇ ਆ ਹਾਂਜੀ।
ਫਾਸਟ-ਫੂਡ ਜੀਭ ਦਾ ਸਵਾਦ ਹੀ ਐ। ਸਹੀ ਕਹਿ ਰਹੇ ਓ। ਬਾਕੀ ਜੋ ਰੋਟੀ ਨਾਲ ਸਾਨੂੰ ਸਿਹਤ ਸਾਡੀ ਠੀਕ ਰਹਿੰਦੀ ਹੈ। ਭੁੱਖ ਦੀ ਭੁੱਖ ਵੀ ਮਿਟ ਜਾਂਦੀ ਏ।
ਹਾਂਜੀ ਕਈਆਂ ਨੇ ਰੂਟੀਨ ਬਣਾ ਲਿਆ। ਰੋਜ਼ ਫਾਸਟ ਫੂਡ ਖਾਣਾ ਰੋਜ਼ ਬਾਹਰ ਦਾ ਖਾਣਾ, ਇਹ ਗਲਤ ਏ। ਜਿਵੇਂ ਕਿ ਤੁਸੀਂ ਹਫ਼ਤੇ ਚ ਇੱਕ ਵਾਰ ਖਾ ਲਓ। ਚਲੋ ਚੱਲਦਾ ਆ।
ਹਾਂ ਚਲੋ ਇੱਕ ਵਾਰੀ ਖਾ ਲਓ। ਬਾਕੀ ਰੋਜ਼ ਦਾ ਤੇ ਗ਼ਲਤ ਹੈਗਾ।
ਹਾਂਜੀ। ਕਈ ਲੋਕੀ ਜਿਵੇਂ-ਮੋਮੋਸ ਹੋ ਗਏ ਬਹੁਤ ਹੈੇਵੀ ਚੀਜ਼ਾਂ ਖਾਂਦੇ ਨੇ ਮੈਦਾ ਓਇਲੀ ਬਹੁਤ ਗ਼ਲਤ ਏ। ਅੰਦਰ ਤਾਂ ਨੁਕਸਾਨ ਈ ਐ।
ਪਤਾ ਹੀ ਨੀ ਕਿਹੜੇ-ਕਿਹੜੇ ਗੰਦੇ-ਮੰਦੇ, ਹੱਥ ਲਗਾ ਕੇ ਬਣਾ ਦਿੰਦੇ ਨੇ ਸਮਾਨ।
ਹਾਂਜੀ
ਬਾਹਰ ਦੇ ਜਿਹੜੇ ਲੱਗੇ ਨੇ ਪਹੀਏ ਵਗੈਰਾ।
ਹੋ ਤਾਂ ਹੈ। ਨੀ ਘਰ ਦਾ ਹੀ ਫੂਡ ਬੈਸਟ ਤੁਹਾਡੇ ਹਿਸਾਬ ਨਾਲ ਬਾਹਰ ਦਾ ਹੀ ਘਰ ਦਾ ਹੀ ਬੈਸਟ।
ਘਰ ਦਾ ਬੈਸਟ ਹੈ ਜੀ। ਘਰ ਹੀ ਘਰ ਹੀ ਖਾਣਾ ਚਾਹੀਦਾ। ਆਪਣੇ ਸਾਹਮਣੇ ਬਣਾਓ
ਹਾਂਜੀ। ਵਿਸ਼- ਉਹ ਤਾਂ ਹੈ। ਹੈਲਦੀ ਖਾਣਾ ਚਾਹੀਦਾ ਐ। ਅਨਹੈਲਦੀ ਦਾ ਖਾਣਾ ਹੀ ਨਹੀਂ ਚਾਹੀਦਾ ਬਿਲਕੁਲ ਵੀ ਜਿੰਨਾ ਹੋ ਸਕੇ ਹੈਲਦੀ ਖਾਓ। ਫਿਟ ਟੀਚ ਰਵੋ।
ਬਿਲਕੁਲ
ਬ੍ਰੇਕਫਾਸਟ, ਟੀ ਬਰੇਕ ਫਾਸਟ ਹੀ ਸਵੇਰ ਦਾ ਫਰੂਟ ਨਾਲ ਕਰਨਾ ਚਾਹੀਦਾ ਹੈਨਾ। ਇਹ ਫਰੂਟਾਂ ਨਾਲ ਕਰਨਾ ਚਾਹੀਦਾ ਹੈ। ਸਾਰਾ ਦਿਨ ਦਾ।
ਹਾਂ,
ਹਾਂਜੀ, ਉਹ ਤਾਂ ਹੈ ਜਿਵੇਂ ਹਾਂਜੀ, ਸਾਰਾ ਦਿਨ ਖੁੱਲਾ ਪਾਣੀ ਪੀਣਾ ਚਾਹੀਦਾ ਐ ਬਿਲਕੁਲ ਹੈਲਦੀ ਵਾਸਤੇ ਸਾਈਡ ਭੋਜਨ ਮਿਲਦੀ ਐ ਸਰੀਰ ਨੂੰ ਬਹੁਤ ਅੱਛੀ ਜਿਵੇਂ ਨਿਊਟਰੀ ਵਗੈਰਾ। ਸਭ ਕੁਛ ਇਮਿਨਿਟੀ
ਫਰੂਟ ਵਿੱਚ ਵੈਸੇ ਵੀ ਆਪਣਾ ਕੇਲੇ ਕੁਲੇ ਖਾ ਲਓ ਸੇਬ ਖਾ ਲਓ।
ਹਾਂਜੀ ਕਾਰਬਨ ਹੁੰਦੇ ਆ ਏਦੇ ਵਿੱਚ ਬਹੁਤ ਵਧੀਆ ਖਾਣੇ ਚਾਹੀਦੇ ਆ। ਬਹੁਤ ਫਾਇਦਾ ਇਸ ਚ ਹਾਂਜੀ, ਜਿਵੇਂ ਵੇਖ ਸਕਦੇ ਹੋ ਚਾਹ ਪੀਂਦੇ ਆ ਚਾਹ ਵੀ ਬਹੁਤ ਨੁਕਸਾਨ ਦਾਇਕ ਕੱਲ ਸਵੇਰੇ ਉੱਠਦੇ ਆ ਚਾਹ ਪੀਣੀ।
ਗਲਤ ਐ ਚਾਹ ਵੀ ਅਸੀਂ ਤਾਂ ਵੈਸੇ ਵੀ ਸਵੇਰੇ ਉੱਠ ਕੇ ਥੋੜੀ ਗ੍ਰੀਨ ਟੀ। ਪੀਨੇ ਆ ਖਾਲੀ ਪੇਟ ਪੇਟ ਵੀ ਠੀਕ ਰਹਿੰਦਾ ਉਸਦੇ ਨਾਲ ਹਾਂ, ਗ੍ਰੀਨ ਟੀ ਲੈ ਲਓ ਤੇ। ਗਰਮ ਪਾਣੀ ਚ ਨਿੰਬੂ ਪਾ ਕੇ ਪੀ ਲਓ। ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਥੋੜ੍ਹਾ ਜਾ।
ਇਹ ਅੱਜ ਤਾਂ ਤਾਂ ਖ਼ਰਾਬ ਨੇ ਜਿਵੇਂ ਸਵੇਰੇ ਇੱਕਦਮ ਮਤਲਬ ਫਿਰ ਨੁਕਸਾਨ ਕਰਦੀ
ਹਾਂ, ਬਹੁਤ ਨੁਕਸਾਨ ਆ ਓਹਦਾ ਤੇ।
ਹਾਂਜੀ ਕੁੱਛ ਦੇਣਾ
ਸਰੀਰ ਫਰੈਸ਼ ਰਹਿੰਦਾ।
ਹੂੰ ਹੂੰ, ਬਿਲਕੁਲ
ਹੋ ਤਾਂ ਹੈ ਜੀ। ਕਾਫ਼ੀ ਚੀਜ਼ਾਂ ਧਿਆਨ ਦੇਣੀ ਪੈਂਦੀਆਂ ਜਿਵੇਂ ਹਾਂਜੀ,
ਅਸੀਂ ਵੀ ਸਵੇਰੇ ਉੱਠ ਕੇ ਬਣਾਈਏ। ਗੁਨ ਗਣਾ ਪਾਣੀ ਯਾ ਤੇ ਅਪਣਾ ਗ੍ਰੀਨ ਟੀ ਲੈ ਲੀ।
ਹਾਂਜੀ। ਉਹ ਤਾਂ ਹੈ ਜੀ। ਕਾਫੀ ਫਾਇਦਾ ਹੁੰਦਾ ਐ, ਪਰੇ ਪੀਣੀ ਨੀ ਚਾਈਦੀ ਐ, ਹਾਂਜੀ।
ਨਈ ਚਲੋ ਫਿਰ ਵੀ ਜੇੜੀ ਆਦਤ ਪਈ ਹੋਵੇ ਨਾ ਇਕਦਮ ਛੁੱਟਦੀ ਵੀ ਨੀ ਨਾ। ਥੋੜਾ ਜਾ ਕੰਟਰੋਲ ਕਰਨਾ ਚਾਹੀਦਾ ਥੋੜੀ ਜਿਹੀ ਘਟਾਣੀ ਚਾਹੀਦੀ ਚਾਹ। ਹੋਰ ਸੁਣਾਓ ਕੁਛ?
ਓਇਲ ਨੀ ਖਾਣਾ ਚਾਹੀਦਾ ਜਿਵੇਂ ਕਿ ਓਇਲਾਂ ਦਾ ਫਿਰ ਸਾਡਾ ਮਤਲਬ ਅੰਦਰ ਨੁਕਸਾਨ ਹੁੰਦਾ ਆ। ਹੋ ਜੀਵਨ ਵਗੈਰਾ ਨੂੰ ਕਿੰਨਾ ਅੱਜਕੱਲ ਓਇਲੀ ਚੀਜ਼ਾਂ ਮਿਲਦੀ ਪਈ ਬਾਹਰ ਬਰਗਰ ਚੋਮਨਇਲ ਓਇਲੀ ਪਏ ਨੇ ਮੋਮੋਸ ਫਰਾਈ ਦਿੰਦੇ ਬਹੁਤ ਸੇ ਆਈਟਮਾ
ਬਸ ਉਹਨਾਂ ਨੇ ਤੇ ਬਣਾਣਾ ਸਮਾਨ ਲੇਕਿਨ ਅਸੀਂ ਅਸੀਂ ਖੁੱਦ ਸਿਆਣੇ ਹੋਈਏ ਨਾ। ਕਿੰਨਾ ਹੀ ਖਾਈਏ ਬਾਹਰ ਦਾ। ਉਹਨਾਂ ਤੇ ਕਮਾਈ ਦਾ ਸਾਧਨ ਓਨੇ ਨੇ ਬਣਾਣਾ ਬਣਾਣਾ ਸਮਾਨ ਸਾਨੂੰ ਧਿਆਨ ਦੇਣਾ ਚਾਹੀਦਾ ਆਪਣੇ ਆਪ ਠੀਕ ਐ ਭਾਜੀ।